ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਕਿਵੇਂ ਹੋ?
ਠੀਕ ਆ ਜੀ ਤੁਸੀਂ ਦੱਸੋ ਤੁਸੀਂ ਕਿਵੇਂ ਹੋ?
ਮੈਂ ਵੀ ਠੀਕ ਹਾਂ। ਹੋਰ ਕੀ ਬਣਦਾ?
ਬੰਦਾ ਕੁਛ ਨੀ ਸੀ, ਬਾਹਰ ਬੈਠੇਿਆ। ਹੁਣ ਬੱਚਿਆਂ ਕੋਲ ਬੱਚਿਆਂ ਨੂੰ ਦੇਖੀਏ ਨਾ ਕਿ ਬੱਚੇ ਕਿਵੇਂ ਖੇਡ ਰਹੇ ਆ।
ਅੱਛਾ- ਅੱਛਾ-ਅੱਛਾ ਕੀ ਖੇਡ ਰਹੇ ਨੇ ਤੁਹਾਡੇ ਬੱਚੇ?
ਛੇ ਬਟ, ਖੇਡੀ ਜਾਂਦੇ ਕ੍ਰਿਕਟ ਖੇਡੀ ਜਾਂਦਾ ਕਈ ਤੇ ਕਈ ਉਹ ਡਿਸਕ ਮਾਰਨਾ ਜਾ ਆਉਂਦਾ ਨਾ ਇੱਕ ਪਲੇਟ ਜਿਹੀ ਉਡਾਉਂਦੇ ਨੇ ਹਵਾ ਚ' ਅੱਜ ਕੱਲ ਆ ਨਵੀਂ ਜਿਹੀ ਚੱਲਦੀ ਆ। ਉਹ ਖੇਡੀ ਜਾਂਦੇ ਆ। ਉਸ ਤੋਂ ਪਹਿਲਾਂ ਬਰਫ਼- ਪਾਣੀ ਖੇਡੀ ਜਾਂਦਾ ਸੀ।
ਹਾਂ ਮਤਲਬ, ਅਹ ਅੱਛਾ, ਅੱਛਾ ਮਤਲਬ ਠੀਕ ਹੈ ਇਹ ਚੀਜ਼ਾਂ ਤਾਂ ਮਤਲਬ ਖੇਡ ਰਿਹਾ ਨਵੀਂ- ਨਵੀਂ ਕਾਡਾ ਵੀ ਆਪ ਹੀ ਕੱਢ- ਕੱਢ ਕੇ ਖੇਡੀ ਜਾਂਦੇ ਆ ਅੰਗਰੇਜ਼ਾਂ ਵਾਂਗ ਐਦੇ ਹਾਜੀ ਨਕਲ ਕਰਕੇ, ਭ ਠੀਕ ਤ ਹੋਰ ਮਤਲਬ ਵਧੀਆ ਬੱਚੇ ਨਾ ਕਿਉਂਕਿ ਅੱਜ ਕੱਲ੍ਹ ਦੇ ਬੱਚੇ ਇੰਨੇ ਹੈ ਨਹੀਂ ਗੇ, ਪ੍ਰਭਾਵਿਤ ਹੈ ਖੇਡਾਂ ਨਾਲੋਂ। ਵੀ ਉਹ ਤਾਂ ਅੰਦਰ ਵੜ ਕੇ ਹੀ ਫੋਨਾਂ ਦੇ ਜੋਗੇ ਹੀ ਰਹਿ ਗਏ ਆ ਅਤੇ ਫੋਨਾਂ ਚ' ਹੀ ਗੇਮਾਂ ਖੇਡਣ ਜੋੁਗੇ ਨੇ। ਹੈਗੇ, ਹੋਰ ਤਾਂ ਕੀ ਉਹਨਾਂ ਨੇ ਖੇਡ ਕਰਨੇ।
ਇਹਨਾਂ ਨੂੰ ਪਤਾ ਵੀ ਹੋਣਾ ਚਾਹੀਦਾ ਨਾ ਕਿ ਮਤਲਬ ਸਾਨੂੰ ਘਰੋਂ ਬਾਹਰ ਨਿਕਲਣਾ ਚਾਹੀਦਾ। ਇਹਨਾਂ ਦੇ ਫਾਇਦੇ ਕਿੰਨੇ ਖੇਡਾਂ ਦੇ, ਇਹਨਾਂ ਨੂੰ ਕੁਛ ਨੀ ਪਤਾ ਮਤਲਬ ਅੱਜ ਕੱਲ੍ਹ ਬੱਚਿਆਂ ਨੂੰ ਕਿ ਬਸ ਫੋਨ ਤੇ ਬਹਿ ਜਾਈਏ। ਬਸ ਫੋਨ ਚਲਾਈ ਜਾਈਏ ਇੱਕ ਕਮਰੇ ਚ' ਬਹਿ ਕੇ ਸਾਨੂੰ ਉਠਾਇਆ ਨਾ ਨਾ ਕੋਈ ਬੁਲਾਏ ਨਾ ਬੁਲਾਏ ਨਾ ਚਲਾਏ।
ਹੂ ਤਾਂ ਹੀ ਨਾ ਮਤਲਬ, ਛੋਟੇ- ਛੋਟੇ ਬੱਚਿਆਂ ਨੂੰ ਵੀ ਬਹੁਤ ਵੱਲ ਵਲ ਹ ਚਲਾਉਣ ਦਾ ਇਹਨਾਂ ਤਾਂ ਮਤਲਬ, ਸਿੱਖਣਾ ਜੇ ਪਵੇ ਨਾ ਤਾਂ ਮਤਲਬ ਦੇਖਾ- ਦਿਖਾਈ ਚ' ਹੀ ਸਭ ਵ ਬਸ ਉਂਗਲਾਂ ਹੀ ਚੱਲਦੀ ਰਹਿੰਦੀਆਂ ਹੁਣ।
ਉਹੀ ਨਾ, ਮੈਂ ਤੁਹਾਨੂੰ ਦੱਸਦਾ ਸਾਡੇ ਨਾ ਇਥੇ ਗੁਆਂਢੀਆਂ ਦਾ ਜਵਾਕ ਹੈਗਾ। ਮਤਲਬ ਕਿ ਉਹਨਾ ਨੂੰ ਨਾ ਉਹ ਕਲ ਆਪਦੇ ਨਾ ਮੰਮੀ ਨੂੰ ਕਰੀ ਜਾ ਰਿਹਾ ਸੀਗਾ। ਕਿ ਮੰਮੀ ਫੋਨ ਦਾ ਹੋਟ ਸ਼ੋਟ ਛੱਡ ਦੋ ਤੁਸੀ ਇਹ ਦੇਖੋ ਚਾਰ ਸਾਲਾ ਜਵਾਕ ਸਿਰਫ ਹਜੇ। ਜੇ ਉਹ ਵੋਸ ਸ਼ੋਟ ਦਾ ਉਹਨੂੰ ਹੀ ਪਤਾ। ਤੇ ਸਾਨੂੰ ਤਾਂ ਇਹ ਚੀਜਾ ਹੀ ਨਹੀ ਪਤਾ ਸੀ ਸਾਨੂੰ ਤਾਂ ਪਤਾ ਨੀ ਸੀ ਫੋਨ ਕੀ ਹੁੰਦਾ। ਅਸੀ ਸਾਰਾ ਦਿਨ ਆਪਾ ਅਸੀ ਬਾਹਰ ਰਹਿੰਦੇ ਹੀ ਖੇਡਦੇ ਰਹਿੰਦੇ ਸੀਗੇ।
ਤਾਂ ਹੀ ਨਾ ਵੀ, ਕਿਉਕਿ ਇਹੋ ਜਿਹੇ ਬੱਚਿਆਂ ਦਾ ਦਿਮਾਗ ਦਾ ਵਿਕਾਸ ਵੀ ਨਹੀਂ ਹੁੰਦਾ ਉਹ ਫੇਰ ਬਸ ਉਹ ਹੁਣ ਜੋ- ਆ ਨਾ ਉਹਨਾਂ ਦਾ ਦਿਲ ਕਿਤੇ ਲੱਗਦਾ, ਨਾ ਉਹਨਾਂ ਦਾ ਕੋਈ ਪੜ੍ਹਨ ਦਾ ਜੀ- ਕਰਦਾ ਨਾ ਕੁਛ ਨਵਾ ਸਿੱਖਣ ਦਾ ਵੀ ਜੀਅ ਨੀ ਕਰਦਾ, ਇਹ ਜਿਹੜੇ ਸ਼ੋਰਟਸ- ਜੇ ਅਜ ਕਲ ਨਵੇਂ ਚੱਲੇ ਹੋਏ ਆ ਨਾ, ਰੇਲਾਂ ਦੀ ਨਵੀ ਚੱਲੀਆਂ ਵੀ- ਇਹਨਾਂ ਨੇ, ਦਿਮਾਗ ਖ਼ਰਾਬ ਕਰਤਾ ਲੋਕਾਂ ਦਾ-
ਤੁਸੀ ਇਹ ਦੇਖੋ ਨਾ, ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਨਾ- ਕਿ ਆਪਣੀ ਖੇਡ ਆਪਣੇ ਸਰੀਰ ਵਾਸਤੇ ਕਿੰਨੀ ਫਾਇਦੇਮੰਦ ਆ ਇਹਨਾਂ ਨੂੰ-
ਉਹੀ ਨਾ, ਮਾਪੇ ਕਹਿੰਦੇ ਵੀ ਨੀ ਭਾਵੇਂ ਬਾਬੇ- ਬੱਚਿਆਂ ਨੂੰ ਸੈਰ ਤੇ ਲੈ ਜਾਣੀਆਂ, ਭੇਜ ਦੇਣੀਆਂ ਕੋਈ ਸਾਈਕਲਾਂ ਤੇ ਭੇਜ ਦੇਣਾ, ਸਾਈਕਲ ਕਰਨ ਲਈ ਕੁਛ-
ਸਹੀ ਗ, ਇਹਨਾਂ ਨੂੰ ਤਥੂੜਾ ਜਿਹਾ ਵੀ ਮਤਲਬ ਕਰਦ ਨਾ ਇਹਨਾਂ ਦਿਮਾਗ ਰੀਫ- ਫਰੈਸ਼ ਹੋ ਜਾਦਾ, ਨਾਲੇ ਪੜ੍ਹਨ 'ਚ ਵਧੀਆ ਹੋ ਜਾਣਗੇ ਫਿਰ- ਪੜ੍ਹਾਈ 'ਚ ਕਿੰਨਾ ਵਧੀਆ ਦਿਮਾਗ ਲੱਗਦਾ, ਆਪਾਂ ਨੂੰ ਹੀ ਪਤਾ ਅਸੀ ਵੀ ਆਪਣੇ- ਪੁਰਾਣੇ ਟਾਈਮ 'ਚ ਏਹੀ ਕਰਦੇ ਸੀ ਸਾਨੂੰ ਅਗਰ, ਮਤਲਬ ਪੜ੍ਹਾਈ- ਜਵਾਨੀ ਕਰਦਾ ਸੀ ਤਾਂ ਦਸ ਮਿੰਟ ਖੇਡ ਆਉਦੇ ਸੀ, ਫਿਰ ਬਹਿ ਕੇ ਆਰਾਮ ਨਾਲ, ਤਮਾਗ ਜਦੋ- ਸਹੀ ਹੋ ਜਾਂਦਾ ਸੀਗਾ, ਪੂਰਾ ਸੈਟ, ਤੇ ਫਿਰ ਅਸੀਂ ਪੜ੍ਹਨ ਬਹਿ ਜਾਂਦੇ ਸੀਗੇ।
ਸਹੀ ਗੱਲ ਆ, ਉਹੀ ਨਾ ਵੀ ਬੱਚੇ- ਖਾਣ ਪੀਣ 'ਚ ਵੀ ਇੰਨੇ ਨਖਰੇ ਕਰ ਰਹੇ ਨੇ, ਇਸੇ ਚੀਜਾ ਪਿੱਛੇ, ਚਿੜਚਿੜੇ ਜੇ ਹੋਈ ਜਾਣ- ਹੁੰਦੇ, ਕਿਉਕਿ ਸਾਰਾ ਦਿਨ ਚਾਰ ਦੀਵਾਰੀ 'ਚ ਕੈਦ, ਉਹ ਵੀ ਆਪਦੀ ਕਰਨੀ ਕਰਕੇ- ਨਾ ਮਾਪੇ ਰੋਕਦੇ ਨਾ ਕੁਛ ਉਹਨਾ ਨੂੰ ਹੈ ਬਸ, ਕੰਮ ਲੱਗਿਆ ਇਕ ਪਾਸੇ ਪੀਗਿਆ ਰਿਹਾ ਬਸ ਐ-
ਉਹੀ ਨਾ, ਅਜ- ਕਲ ਤੁਸੀ ਇਹ ਦੇਖੋ ਮਾਪੇ ਨਾ ਬੱਚਿਆਂ ਨੂੰ ਬਾਹਰ ਖਿਡਾਉਣ ਤੋਂ ਵੀ- ਮਤਲਬ ਰੋਕਦੇ ਨੇ, ਉਹਨਾਂ ਨੂੰ ਅੰਦਰ ਬੈਠ- ਇਕੱਠੇ ਰਹਿਣ, ਸਾਨੂੰ ਉਹਨਾਂ ਦੀ ਦੇਖ ਰੇਖ ਨਾ ਕਰਨੀ ਪੈ ਜੇ ਬਾਹਰ ਜਾ ਕੇ, ਇਹੀ ਗੱਲ ਹੈ।
ਤੇ ਹੱਥੋਂ ਗ -
ਹਾਂ, ਇਹ ਮਤਲਬ- ਬਾਹਰ ਨਾ ਖੇਡਣ ਵਾਸਤੇ ਨਾ ਉਹਨਾ ਨੂੰ ਫ਼ੋਨ ਦੀ ਲਾਲਚ ਦੇ ਕੇ ਅੰਦਰ ਹੀ ਵਹੀ ਰੱਖਦੇ ਆ। ਉਹਨਾਂ ਨੂੰ ਅਸੀ ਤੰਗ ਨਾ ਹੋਈਏ, ਪਿੱਛੇ -ਪਿੱਛੇ ਭੱਜਣਾ ਨਾ ਪੈ ਜੇ ਪਰ ਜੇ ਉਹਨਾ ਨੂੰ ਬਾਹਰ ਦਾ ਕੁਛ ਮਤਲਬ ਖੇਡਣਗੇ ਤਾਂ ਹੀ ਉਹਨਾ ਨੂੰ ਪਤਾ ਲੱਗੇਗਾ ਨਾ। ਦੁਨੀਆਂਦਾਰੀ ਵੀ ਕੀ ਚੀਜ ਆ, ਨਾਲੇ-
ਉਹ ਤਾਂ ਦੁਨੀਆਂਦਾਰੀ ਜਵਾਕ ਹੀ ਕਰੇਗਾ ਪਤਾ ਕਰਕੇ, ਪਰ ਫਿਰ ਵੀ- ਆਹ - ਮਤਲਬ, ਉਹਦੇ ਮਤਲਬ ਇਕ ਸਰੀਰਕ ਹੈ ਨਾ ਸਰੀਰਕ ਹਾਂ ਇਹ- ਪੂਰੀ ਚੰਗੀ ਤਰ੍ਹਾਂ, ਹੁਣ ਬੱਚੇ ਦੀ ਇਹੀ ਤਾਂ ਹੈ। ਇਸ ਤੋਂ ਬਾਅਦ ਉਹਨੇ ਜਵਾਨੀ 'ਚ ਜਾਣਾ ਹੈ। ਉਹ ਇਸ- ਸਾਰੀ ਹੁਣ ਜਿਹੜੀ ਹੁਣ ਕਰੇਗਾ ਨਾ ਖਾਏਗਾ ਪੀਏਗਾ ਉਹ ਜਵਾਨੀ 'ਚ ਕੰਮ ਆਣ ਗਏ-
ਇਹੀ ਤਾਂ, ਚੱਕਰ ਜੀ ਹੁਣ ਤੁਸੀ ਦੇਖੋ ਜੀ ਹੁਣ ਨੀ ਆਪ- ਆਪਾਂ ਉਹਨੂੰ ਫੋਨ ਦੀ ਲਾਲਚ ਦੇਈ ਜਾਵਾਂਗੇ, ਉਹਨਾ ਨੂੰ ਪ, ਉਹਨੂੰ ਪਤਾ ਹੀ ਨਹੀ ਲੱਗੇਗਾ ਬਈ ਆਖ- ਖੇਡਾਂ ਵੀ ਹੁੰਦੀਆਂ। ਜੇ ਅਸੀ ਖੇਡਾਂਗੇ ਨਾ ਤਾਂ ਸਾਨੂੰ ਅੰਦਰ ਜੇ ਇਕਲੇ ਹੀ ਬੈਠੀ ਰਹੀਏ ਫ਼ਿਰ ਅਸੀ ਦੂਜੇ ਬਾਹਰ ਵਾਲੇ ਬੰਦਿਆਂ ਨੇ- ਕਿਵੇ ਮਿਕਸ ਹੋਵਾਂਗੇ, ਕਿਵੇ ਗੱਲਬਾਤ ਕਰਾਂਗੇ ਉਹਨਾਂ ਨਾਲ, ਅਜ ਕਲ ਤੁਸੀ ਇਹ ਵੇਖੋ ਓ ਨਾ, ਅਜ ਕਲ ਦੇ ਜਿਨੇ ਵੀ ਬੱਚੇ ਨੇ ਨਾ, ਆ ਨੌਜੁਵਾਨ- ਉਹ ਸਾਰੇ ਨੇ ਇੰਟਰੋਵਰਟ ਨੇ- ਤੇ ਇੰਟਰੋ ਮਤਲਬ ਕਿ ਉਹ ਡਰਦੇ ਨੇ ਬਾਹਰਲੇ ਲੋਕਾਂ ਨੂੰ ਬੁਲਾਉਣ ਵਾਸਤੇ- ਆਪਦੇ ਵਿਚ ਹੀ ਰਹਿਣਾ ਪਸੰਦ ਕਰਦੇ ਨੇ-
ਤਾਂ ਹੀ ਹੈ ਨਾ ਇਹੀ ਕਮੀ ਹੈ ਨਾ ਸਾਰਿਆਂ ਦੀ, ਮੇਲ ਮਿਲਾਪ ਜਿਨਾ- ਹੋਏ ਨਾ ਉਹਨਾਂ ਲੋਕਾ ਦਾ ਮਤਲਬ ਆਪਾ ਨਾ ਇਕ ਦੂਜੇ ਦੇ ਨਾ ਜਿਹੜੇ ਵਿਚਾਰ ਸਾਂਝੇ ਹੁੰਦੇ ਨੇ ਨਾ- ਤਾਂ ਐਵੇਂ ਬਹੁਤ ਵਿਕਾਸ ਹੁੰਦਾ ਆਪਣੇ ਸਰੀਰ ਦਾ, ਐਵੇਂ ਸਾਰਾ ਟਾਈਮ, ਹੁਣ ਬੰਦਾ ਡਿਪਰੈਸ਼ਨ ਸਟਰ੍ਰੈਸ ਵਿੱਚ ਬੇ ਟੈਸ਼ਨਾਂ 'ਚ ਕਿਉਂ ਜਾਂਦਾ ਇਹੀ ਕਰਕੇ ਵੀ ਗੱਲਾਂ ਪਾਣੀ ਬਹੁਤ ਆ ਲੋਕਾਂ ਚ। ਹੁਣ ਇਹਦੀ ਸ਼ੁਰੂਆਤ ਤੇ ਛੋਟੇ ਹੁੰਦੇ ਹੀ ਛੋਟੇ ਹੁੰਦੇ ਹੀ ਜੇ ਇਹਦੀ ਸ਼ੁਰੂਆਤ ਹੋ ਜਾਂਦੀ ਏ ਤੇ ਕੋਈ ਰੋਕ ਟੋਕ ਵਾਲਾ ਏ ਨੀ ਕੋਈ ਸਮਝਾਉਣ ਵਾਲਾ ਹੈ ਨੀ। ਤੇ ਫਿਰ ਉਹ ਵਧਦੇ-ਵਧਦੇ-ਵਧਦੇ ਫਿਰ ਤਾਂ ਹੀ ਤਾਂ ਲੋਕੀ ਫਾਹੇ ਲੈ ਰਹੇ ਆ।
ਉਹੀ ਨਾ ਤੁਸੀਂ ਦੇਖੋ ਨਾ ਕਿ ਮਤਲਬ ਜਿਵੇਂ ਜੇ ਹੁਣ ਜਵਾਕ ਨੂੰ ਆਪਾਂ ਬਾਰ ਪੇਜਾਂਗੇ। ਉਹਨੂੰ ਕੋਈ ਦਿਮਾਗ ਚ ਟੈਨਸ਼ਨ ਤਾਂ ਨਈ ਰਹੇਗੀ ਨਾ ਤਨਾਵਮੁਕਤ ਮੁਕਤ ਰਹੇਗਾ ਬੱਚਾ ਵੀ ਤਣਾਵ ਜੇ ਮੁਕਤ ਰਹੇਗਾ। ਤਾਂ ਦੇਖੋ ਉਹਦਾ ਧਿਆਨ ਸਾਰੇ ਵਸ ਪਾਸੇ ਰਹੇਗਾ। ਹੁਣ ਉਸ
ਉਸ ਤੋਂ ਵੀ ਜ਼ਰੂਰੀ ਉਸ ਤੋਂ ਵੀ ਵਧੀਆ ਬੀ ਤੰਦਰੁਸਤ ਰਹੇਗਾ। ਚੁਸਤ ਰਹੇਗਾ ਨਾਲੇ ਤੇਜ਼ ਰਹੇਗਾ। ਕੋਈ ਆਲਸ ਨੀ ਕੋਈ ਕੁਛ ਨੀ ਫਟਾਫਟ ਉਦੇ ਭੱਜਣ ਭਜਾਣ ਚ ਕੰਮ ਹੋਣਗੇ ਉਦੇ ਹੱਥੋਂ। ਉਹ ਖੇਡਣਾ ਹੀ ਨੀ, ਕਰਨਾ ਹੀ ਨੀ ਬੰਦਾ ਮਾੜਾ ਸੈਰ ਤੇ ਹੀ ਕਰ ਚੱਲ ਜੇ ਉਹ ਵੀ ਮੈਂ ਤੁਹਾਨੂੰ ਫੇਰ ਕੇਹ ਰਹੀਏ ਵੀ ਬਹੁਤ ਆ।
ਤੇ ਸੈਰ ਤਾਂ ਚਲੋ ਜ਼ਰੂਰੀ ਆ ਪਰ ਬ ਬੱਚੇ ਨੂੰ ਨਾ ਏਕ ਜਿਵੇਂ ਛੋਟਾ ਬਚਪਨ ਹੁੰਦਾ ਨਾ ਓਨੂੰ
ਮਾਪੇ ਵੀ ਨਾ ਬੋਤ ਉਹ ਹੋਏ ਪਏ ਬਸ ਆਪਦੇ ਸਵਾਰਥ ਲਈ ਜਾਂ ਕੁਛ ਵੀ ਕਰਕੇ ਨਾ ਬੱਚਿਆਂ ਨੂੰ ਹੁਣੇ ਤੋਂ ਹੀ ਗਾਲਦੇ ਆ ਬੋਤ ਜ਼ਰੂਰੀ ਬੱਚੇ ਦੀ ਸਾਰੀ ਖਿਡਾ ਹੁਣ ਤਾਂ ਇੰਨੀਆਂ ਖੇਡਾਂ ਸੀਆਂ ਕੋਟਲਾ ਛਪਾਕੀ ਵਗੈਰਾ ਇਹ ਗੁੱਲੀ ਡੰਡਾ ਇਹ ਤਾਂ ਬੱਚੇ ਨੂੰ ਪਤਾ ਹੀ ਨੀ ਹੋਣਾ ਪਤਾ ਹੀ ਨੀ ਹੋਣਾ ਉਹ ਕੇਨਦੀ
ਇਨਾ ਨੂੰ ਬੱਸ ਤੁਸੀਂ ਇਹ ਦੇਖੋ ਅੱਜ-ਕੱਲ ਮਤਲਬ ਜ਼ਿਆਦਾ ਤੋਂ ਜ਼ਿਆਦਾ ਫੇਮਸ ਕੀ ਆ ਫੁੱਟਬਾਲ ਹੋ ਗਈ ਜੀ। ਆਹ ਕ੍ਰਿਕਟ ਹੋ ਗਈ ਬਸ ਏਹੀ ਦੋ ਚੀਜ਼ਾਂ।
ਆ ਇਹ ਫੁੱਟਬਾਲ ਵਗੈਰਾ ਵੋਲੀਬੋਲ ਜੀ ਬਸ ਇਹ ਇਹਨਾਂ ਚ ਹੈਗਾ ਬਸ। ਕਿ ਇੱਥੇ ਏਕ ਏਕ ਜਗ੍ਹਾ ਖੜੇ ਹੋ ਕੇ ਸਾਰਾ ਕੁੱਛ ਆ।
ਹਮ।
ਮਤਲਬ ਲੱਤਾਂ ਲੱਤਾਂ ਦੀ ਹੱਡੀਆਂ ਮਜ਼ਬੂਤ ਹੁੰਦੀਆਂ ਬੱਚੇ ਦੀ ਕਿੰਨੇ ਫੈਦੇ ਨੇ। ਇਹ ਭਾਵੇਂ ਬੰਦਾ ਐਕਸਰਸਾਈਜ਼ ਨਾ ਕਰਦਾ ਹੋਵੇ, ਵਿਆਮ ਨਾ ਕਰਦਾ ਹੋਵੇ। ਕੋਈ ਵੀ ਇਹਦੇ ਨਾਲ ਹੀ ਬੰਦਾ ਤੇਜ਼ ਹੋ ਜਾੳ।
ਅਹ ਮਤਲਬ ਜੇ ਕਿਸੇ ਦਾ ਮਨ ਹੋਵੇ ਖੇਡਾਂ ਚ ਮਤਲਬ ਜਾਣ ਦਾ ਤੁਸੀਂ ਦੇਖੋ ਨਾ ਤਰੱਕੀ ਕਿ ਵਾਧੂ ਆ ਖੇਡਾਂ ਵਾਲੇ ਪਾਸੇ ਵੀ ਇਹ ਨਈ ਐ ਕਿ
ਹਮ ਅੱਜ-ਕੱਲ੍ਹ ਤਾਂ ਖੇਡਾਂ ਵੀ ਇੰਨੀਆਂ ਵਿਕਾਸ ਕਰੀਆਂ ਨੇ ਵੀ ਪੈਸੇ ਵੀ ਲੋਕੀ ਇਹਦੇ ਤੋਂ ਕੁਮਾਰ ਰਹੇ ਆ।
ਮਣੇ ਆ ਜੀ ਆ ਤੁਸੀਂ ਦੇਖੋ ਹੁਣ ਜੇ ਕਬੱਡੀ ਵੀ ਹੁੰਦੀ ਆ ਤੁਸੀਂ ਦੇਖੋ ਕਬੱਡੀ ਚ ਵੀ ਤਾਂ ਨਾਮ ਮਿਲਦੇ ਆ ਸਾਰਾ ਤੁਸੀਂ ਕ੍ਰਿਕਟ ਦੇਖ ਲੋ ਕ੍ਰਿਕਟ ਵਿੱਚ ਵੀ ਕਿੰਨਾ ਪੈਸਾ ਆ ਗਿਆ, ਚਾਹੇ ਫੁੱਟਬੋਾਲ ਦੇਖ ਲੋ ਅੱਜ ਕੱਲ ਆਪਣੇ ਆਪ
ਸਹੀ ਗੱਲ ਆ ਇਹ ਖੇਡਾਂ ਵੀ ਬੋਤ ਵਿਕਾਸ ਕਰ ਰਹੀਆਂ ਨੇ ਵੀ ਆਪਦੇ ਖੇ ਤਰ੍ਹਾਂ ਚ ਤੇ ਲੋਕੀ ਬੋਤ ਆਪਦੀ ਰੁਚੀ ਇਹਦੇ ਚ ਦਿਖਾ ਕੇ ਨਾ ਪੈਸਾ ਕਮਾ ਰਹੇ ਏ, ਨਾਮ ਕਮਾ ਰਹੇ ਏ ਸ਼ੋਹਰਤ ਕਮਾ ਰਹੇ ਐ।
ਬਿਲਕੁਲ ਜੀ ਪਰ ਅੱਜ-ਕੱਲ੍ਹ ਦੇ ਜਵਾਕਾਂ ਨੂੰ ਬਸ ਇਹੀ ਪਤਾ ਅਸੀਂ ਅੰਦਰ ਹੀ ਬਹਿ ਜਾਈਏ ਬਾਹਰ ਨਾ ਨਿਕਲੀਏ। ਜੇ ਉਹਨਾਂ ਨੂੰ ਨਾ ਮਤਲਬ ਕਿ ਉਨਾਂ ਦੇ ਸਰੀਰ ਨੂੰ ਥੱਕਣ ਦਾ ਮਨ ਨੀ ਹੁੰਦਾ ਮਤਲਬ ਉਹ ਚਾਹੁੰਦੇ ਨੇ ਕਿ ਅਸੀਂ ਸਰੀਰ ਆਦ ਥਕਾਈਏ ਨਾ
ਕੁਛ ਨਾ ਕੁੱਛ ਕਰਦੇ ਰਹੀਏ।
ਹਾਂ ਉਹਨਾਂ ਨੂੰ ਇੱਕ ਬਸ ਅਸੀਂ ਆਰਾਮ ਨਾਲ ਅੰਦਰ ਬੈਠੇ ਰਹੀਏ। ਮਤਲਬ ਤੁਸੀਂ ਇਹ ਵੇਖੋ ਨਾ ਪੁਰਾਣੇ ਟਾਈਮ ਜੇ ਕੋਈ ਖੇਡਦੇ ਸੀ ਆਪਾਂ ਸਾਰੇ ਅਤੇ ਆਪਾਂ ਗਰਮੀ ਕਿੰਨੀ ਸਹਿਣ ਕਰ ਸਕਦੇ ਸੀ। ਅੱਜ ਕੱਲ੍ਹ ਦੇ ਨੌਜਵਾਨ ਆ ਉਹ ਜਮਾਂ ਗਰਮੀ ਸਹਿ ਨਹੀਂ ਕਰ ਸਕਦੇ। ਪੁਰਾਣੇ ਟਾਈਮ ਤਾਂ ਆਪਾਂ ਦੇਖੋ ਨਾ ਕਿਵੇਂ ਪੱਖੇ ਥੱਲੇ ਸੌਂਦੇ ਸੀ। ਅੱਜ ਕੱਲ੍ਹ ਮਾੜਾ ਹਾਲ ਏ, ਇਹਨਾਂ ਦਾ ਸਾਰਿਆਂ ਦਾ ਕਿਵੇਂ। ਪੱਖੇ ਥੱਲੇ ਨਹੀਂ ਸੋ ਸਕਦੇ ਕਿਉਂਕਿ ਕਿਉ ਉਹ ਖੇਡਦੇ ਹੀ ਨੀ ਬਾਹਰ। ਬਾਹਰ ਦੀ ਗਰਮੀ ਨੀ ਪਤਾ ਕਿਹੋ ਜਿਹੀ ਹੁੰਦੀ ਆ? ਜੇ ਖੇਡਣਗੇ ਨਾ। ਤੇ ਫਿਰ ਸਰੀਰ ਕਿਵੇਂ ਚੱਲੇਗਾ। ਇਹਨਾਂ ਦਾ
ਨਹੀਂ ਉਹੀ ਨਾ ਕੋਈ ਵਿਆਮ ਦਾ ਨਹੀ ਉਹੀ ਨਾ ਕੋਈ ਵਰਿਆਮ ਦਾ ਨਹੀ ਪਤਾ, ਕੋਈ ਸਰੀਰ ਦਾ ਨਹੀ ਪਤਾ, ਕੋਈ ਖਾਣ ਪੀਣ ਦਾ ਨਹੀ ਪਤਾ। ਕਿਸੇ ਦਾ ਕੋਈ ਅਤਾ ਪਤਾ ਨਹੀ? ਸਾਰੇ ਹੀ ਆਪਦੇ ਵਿੱਚ ਹੀ ਮਸਤ ਹੋਏ ਪਏ। ਹੁਣ ਛੋਟਾ ਇਹ ਇੱਕ-ਇੱਕ ਸਾਲ ਦੇ ਬੱਚੇ ਬੱਚੇ ਹੀ ਵਿਗੜੇ ਪਏ ਆ। ਫੋਨਾਂ ਦੇ ਆਦੀ ਹੀ ਹੋਏ ਪਏ ਆ। ਹੁਣ ਇਹ ਫੋਨ ਬਿਨਾਂ ਤੋਂ ਖਾਣੇ ਰੋਟੀ ਹੀ ਨਹੀ ਖਾਂਦੇ ਫ਼ੋਨ ਅੱਗੇ ਰੱਖਿਆ ਹੋਣਾ ਚਾਹੀਦਾ। ਟੀ ਵੀ ਅੱਗੇ ਚੱਲਿਆ ਹੋਣਾ ਚਾਹੀਦਾ। ਤਾਂ ਜਾ ਕੇ ਖਾਈ ਜਾਂਦੀ ਹੈ।
ਬਾਹਰ ਦਾ ਗੰਦ ਖਾਂਦੇ ਨੇ। ਜੇ ਅਨਾਜ ਖਾਣਗੇ। ਤਾਂ ਹੀ ਇਹਨਾਂ ਸਰੀਰ ਨੂੰ ਮਾੜਾ ਹੋਏਗਾ। ਜੇ ਸਰੀਰ 'ਚ ਥੋੜ੍ਹਾ ਜਿਹਾ ਮਤਲਬ ਇਹਨਾਂ ਦੇ ਪਚੇਗਾ ਸਰੀਰ 'ਚ ਤਾਂ ਹੀ ਭੱਜਣ ਫਿਰਨਗੇ ਤਾਂ ਹੀ ਤਾਕਤ ਆਏਗੀ। ਇਹਨਾਂ ਦੇ
ਉਹੀ ਜੇ ਡਾਂਟ ਡੂੰਟ ਕੇ ਇਹਨਾਂ ਨੂੰ ਸਿੱਧਾ ਕੀਤਾ ਹੋਵੇ। ਬੱਚਿਆਂ ਨੂੰ ਸ਼ੁਰੂ ਤੋਂ ਹੀ ਤੇ ਫੇਰ ਐਵੇਂ ਆ, ਹੁਣ ਆਪਾਂ ਹੁਣ ਇਹ ਵਾਲੀ ਜਨਰੇਸ਼ਨ ਆਪਾਂ ਹਨਾ ਤੇ ਇਹ ਆਪਾਂ ਜੇ ਸੁਲਝੇ ਪਏ ਹਾਂ। ਥੋੜੇ ਆਪਾਂ ਵੀ ਦੇਖ ਰਹੇ ਹਾਂ। ਨਾ ਸਹੀ ਗਲਤ ਕੀ ਹੈ। ਕਿ ਆਪਣੇ ਮਾਂ ਬਾਪ ਨੇ ਉਸ ਟਾਈਮ ਦੇ ਆਪਣੀ ਰਾਖੀ ਕੀਤੀ ਸੀ। ਜਾਂ ਫਿਰ ਆਪਾਂ ਨੂੰ ਸਹੀ ਗੱਲਤ ਦੱਸਿਆ ਸੀਗਾ। ਜਾਂ ਫਿਰ ਆਪਾਂ ਨੂੰ ਟੋਕਿਆ ਸੀ। ਤਾਂ ਜਾ ਕੇ ਆਪਾਂ ਇੰਨਾ ਕੁੱਛ ਕਰ ਪਾ ਰਹੇ ਹਾਂ। ਨਹੀਂ ਤਾਂ ਫੇਰ ਇਹਨਾਂ ਵਰਗੇ ਤਾਂ ਜੇ ਆਪਣਾ ਹੁੰਦੇ ਤਾਂ ਸਰ ਜਾਣਾ ਸੀ। ਫਿਰ
ਬ ਆਪਾਂ ਨੂੰ ਪੰਜਾਬ ਦੀਆਂ ਖੇਡਾਂ ਦਾ ਹੀ ਨੀ ਪਤਾ ਹੋਣਾ ਸੀ। ਜੀ ਕੀ ਖੇਡਾਂ ਹੁੰਦੀਆਂ। ਕਿਹਡੋ ਕਿ ਕਿਹੜੀਆ-ਕਿਹੜੀਆਂ ਪੁਰਾਣੇ ਟਾਈਮ
ਨਾਲ
ਤੁਸੀਂ ਇਹ ਦੇਖੋ। ਜਿਹੜਾ ਪੁਰਾਣੇ ਟਾਈਮ ਪੁਰਾਣੇ ਟਾਈਮ ਗੁੱਲੀ ਡੰਡਾ ਸੀ। ਅੱਜ ਕੱਲ ਦੇ ਨੌਜਵਾਨਾਂ ਨੂੰ ਪਤਾ ਹੀ ਨੀ ਗੁੱਲੀ ਡੰਡਾ ਹੁੰਦਾ ਹੈ। ਕੀ ਆ ਸ਼ਹਿਰੀ ਵਾਲਿਆਂ ਨੂੰ ਤਾਂ ਪੁੱਛ ਲੋਓ। ਉਹਨਾਂ ਨੂੰ ਜਮਾਂ ਨੀ ਪਤਾ। ਨਾ ਉਹਨਾਂ ਨੂੰ ਪਤਾ ਬਾਂਦਰ ਕਿਲਾ ਕੀ ਹੁੰਦਾ ਸੀਗਾ।
ਸਹੀ ਗੱਲ ਹੈ।
ਅੱਜ ਕੱਲ ਤੁਸੀਂ ਇਹ ਦੇਖੋ ਖੇਡਾਂ ਵੀ ਨਾ ਬੱਸ, ਖਤਮ ਹੀ ਹੁੰਦੀਆਂ ਜਾਂਦੀਆਂ ਬਈਆਂ ਅੰਗਰੇਜ਼ਾਂ ਦੀਆਂ ਚਲਾਈਆਂ ਹੀ ਚੱਲੀ ਜਾਂਦੀਆਂ। ਆਪਣੇ ਪੰਜਾਬ ਵਾਲਿਆਂ ਪੁਰਾਣੀਆਂ ਤਾਂ ਹੈ ਹੀ ਨਹੀ ਨਾਮੋ ਨਿਸ਼ਾਨ ਈ ਹੈ ਨੀ
ਕਿਸੇ ਪਾਸੇ ਹੈ ਨੀ ਜੀ ਕਿਸੇ ਵੀ ਖੇਤਰ ਦੀ ਕੋਈ ਖੇਡ ਰਹਿ ਹੀ ਨਹੀ ਗਈ। ਬੱਸ ਕਬੱਡੀ ਹੈ। ਜਿਹੜੀ ਰਹਿ ਗਈ ਆ। ਖੋ-ਖੋ ਵੀ
ਆਹੋ ਉਹ ਵੀ ਚਲੋ ਆਪਣੇ ਸਿਰਫ ਪੰਜਾਬ ਚ ਹੀ ਹੁੰਦੀ ਆ। ਉਹ ਤੁਸੀਂ ਦੇਖੋ ਨਾ। ਕਬੱਡੀ ਵੀ ਪੂਰੀ ਬਦਲਦੀ। ਅਗਰ ਆਪਾਂ ਮਤਲਬ ਇੰਟਰਨੈਸ਼ਨਲ ਲੈਵਲ ਦੇਖਾਂਗੇ ਤਾਂ ਸਹੀ ਪੰਜਾਬ ਵਾਲੀ ਕਬੱਡੀ ਹੁੰਦੀ ਸੀ। ਜੀ
ਠੀਕ
ਸਭ-ਸਭ ਨਾ ਕੰਮ ਖਰਾਬ
ਨਹੀਂ ਬਈ ਖੇਡ ਵੀ ਬਹੁਤ ਵਧੀਆ ਹੁੰਦੇ ਸੀ। ਐਂ ਵੀ ਨੀ ਕਿ ਬੱਸ ਕੰਮ ਸਾਰੂ ਜਿਹਾ ਹੋਵੇਂ। ਹਰ-ਹਰ ਪਾਸੋਂ ਬੰਦਾ ਚੁਸਤ ਤੰਦਰੁਸਤ ਰਹਿੰਦਾ ਸੀਗਾ ਤੇ ਕੋਈ ਟੈਨਸ਼ਨ ਨੀ, ਕੋਈ ਦਿਮਾਗ 'ਚ ਕਿ ਟੈਨਸ਼ਨ ਲੈਣ ਦਾ ਟਾਈਮ ਈ ਨਈ ਤੁਸੀ ਖੇਡਣ 'ਚ ਤਾਂ ਵੜੇ ਹੋਏ ਓ।
ਬਿਲਕੁਲ ਜੀ, ਅੱਜ-ਕੱਲ ਸਾਰੇ ਈ ਹੈ ਈ ਨੀ ਕੁਛ, ਜਮਾਂ ਚੁਸਤ ਹੈ ਨੀ ਜੀ।
ਚਲੋ ਕੋਈ ਗੱਲ ਨੀ ਜੀ, ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।